ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਤ ਕਾਲ ਜੀ ਹੋਰ ਕੀ ਹਾਲ ਨੇ
ਬਸ ਵਧੀਆ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ
ਬਸ ਵਧੀਆ ਹੋਰ ਕੀ ਕਰਦੇ ਸੀ।
ਬਸ ਬੈਠੇ ਹੋਏ ਹਾਂ ਫੋਨ ਲੈ ਕੇ ਹੀ। ਹਾਂ ਬੱਸ ਮੈਂ ਤੂੰ ਜਰਾ ਓਨਲਾਈਨ ਵੇਖ ਰਹੀ ਸੀ ਸੋਚ ਰਹੀ ਸੀ ਥੋੜੀ ਬਹੁਤ ਸ਼ੋਪਿੰਗ ਗੱਲ ਆ ਹੁਣ ਗਰਮੀਆਂ ਆਈਆਂ ਦੀਆਂ ਤੇ ਬਾਜ਼ਾਰ ਬਜ਼ਾਰ ਜਾਣ ਤਾਂ ਮਨ ਨਹੀਂ ਕਰਦਾ ਗਰਮੀ ਇੰਨੀ ਆ ਬਾਹਰ
ਹਾਂ
ਲਾਈਨ ਹੀ ਵੇਖਦੀ ਪਈ ਸੀ ਕੁਛ ਕੀ ਪਸੰਦ ਆ ਜਾਏ
ਅੱਛਾ ਅੱਛਾ ਤੁਸੀਂ ਵੀ ਓਨਲਾਈਨ ਸ਼ੋਪਿੰਗ ਕਰਦੇ ਹੋ।
ਹਾਂ ਔਨਲਾਈਨ ਹੀ ਮੈਨੂੰ ਠੀਕ ਲੱਗਦਾ ਹੈ ਬਾਹਰ ਜਾ ਕੇ ਹਨਾ ਮੈਨੂੰ ਥੋੜ੍ਹਾ ਡਿਫੀਕਲਟ ਲੱਗਦਾ ਆ।
ਅੱਛਾ ਅੱਛਾ ਨਹੀਂ ਸਾਰੀ ਚੀਜ਼ਾਂ ਵੀ ਓਨਲਾਈਨ ਹੀ ਖ਼ਰੀਦੀ ਜਾਂਦੀਆਂ।
ਹਾਂ ਉਹ ਤੇ ਹੈ ਬਟ ਕੱਪੜੇ ਤੇ ਮਿਲ ਹੀ ਜਾਂਦੇ ਨੇ ਮੇਨ ਕੱਪੜਿਆਂ ਦਾ ਹੀ ਹੁੰਦਾ ਹੈ।
ਹਾਂਜੀ ਬਟ ਮੈਂ ਕੱਪੜੇ ਨੀ ਖਰੀਦੀ ਮੈਂ ਉਝ ਈ ਸਮਾਨ ਮੰਗਵਾ ਲੈਂਦੀ ਆ ਕੁਛ। ਲਿਪਸਟਿਕ ਵਗੈਰਾ ਉਹ ਕੋਈ ਸਲੀਪਰਸ ਹੋ ਗਏ। ਉਹ ਚੀਜ਼ਾਂ ਮੰਗਵਾ ਲੈਂਦੀ ਆ। ਕੱਪੜੇ ਨੀ ਮੰਗਵਾਉਂਦੀ ਮੈਂ ਔਨਲਾਈਨ।
ਅੱਛਾ ਕਿਉ?
ਮੈਨੂੰ ਡਾਊਟ ਹੁੰਦਾ ਕੱਪੜਾ ਪਤਾ ਨੀ ਕਿਹੋ ਜਿਹਾ ਹੈ, ਕਿਹੋ ਜਿਹਾ ਨਹੀਂ ਹੈ।
ਨਹੀਂ ਕੁਛ ਐਪਸ ਹੁੰਦੇ ਨੇ ਜੋ ਮਤਲਬ ਠੀਕ ਠਾਕ ਕੱਪੜਾ ਦਿੰਦੇ ਨੇ ਪਰ ਕੁਛ ਐਪਸ ਹੈਗੇ ਨੇ ਜੋ ਬਹੁਤ ਅੱਛੀ ਕੁਆਲਿਟੀ ਦਿੰਦੇ ਨੇ ਕੱਪੜਿਆਂ ਦੀ।
ਹਾਂਜੀ ਨਹੀਂ ਥੋੜਾ ਜਿਹਾ ਨਾ ਮੈਂ ਕੀ ਨਾਮ ਇੱਕ ਐਪ ਤੋਂ ਮੰਗਵਾਇਆ ਸੀ ਸੀ ਤੁਡਾ ਸੂਟ ਮੰਗਵਾਇਆ ਸੀ ਉਹ ਮੈਂ ਇੱਕ ਵਾਰ ਵਾਸ਼ ਕੀਤਾ ਉਹ ਤੇ ਲੂਜ ਹੀ ਹੁੰਦਾ ਚਲੇ ਗਿਆ ਕੱਪੜੇ ਦੀ ਗਰੰਟੀ ਨਹੀਂ ਹੈ।
ਹਾਂ-ਹਾਂ ਉਹ ਤੇ ਹੈ ਬਟ ਲੇਕਿਨ ਜਿਵੇਂ ਹੁਣ ਮਨ ਤੇ ਟਰਸਟ ਹੋ ਗਿਆ ਹੈ। ਕਿਉਂਕਿ ਮੈਂ ਸਟਾਰਟਿੰਗ ਤੋਂ ਹੀ ਓਨਲਾਈਨ ਹੀ ਲੈਂਦੀ ਹ ਤੇ ਮੈਨੂੰ ਪਤਾ ਲੱਗ ਗਿਆ। ਮੈਨੂੰ ਨੌਲੇਜ ਹੋ ਗਈ ਹੈ ਕਾਫ਼ੀ ਕਿ ਕਿੱਦਾਂ ਦਾ ਕੱਪੜਾ ਕਿ ਕਿੱਦਾਂ ਦਾ ਸਟਾਫ ਆਊਗਾ ਹਨਾ।
ਪਤਾ ਕੀ ਏ, ਚਲੋ ਇਹ ਚੀਜ਼ਾਂ ਤੇ ਠੀਕ ਨੇ ਆਨਲਾਈਨ ਔਨਲਾਈਨ ਸਕੈਮ ਬਹੁਤ ਹੋ ਰਹੇ ਨੇ ਨਾਲ
ਹਾਂ ਸਕੈਮ ਤੇ ਹੋ ਰਹੇ ਨੇ। ਹਾਂ ਸਕੈਮਸ ਤੇ ਹੋ ਰਹੇ ਨੇ।
ਦੋ ਚਾਰ ਦਿਨ ਦੀ ਗੱਲ ਹੈ। ਕੋਈ ਹੈਗਾ ਮੇਰੇ ਨੋਨ ਇਚ ਈ ਨੇ। ਉਹਨਾਂ ਨੇ ਨਾ ਰੇਨਕੋਟ ਮੰਗਵਾ ਲਏ ਇਕੱਠੇ ਦਸ ਕੁ ਤੇ ਉਹ ਕਹਿ ਰਹੇ ਸੀ। ਕਿ ਡਿਲੀਵਰੀ ਹੋਏਗੀ ਮੰਡੇ ਉਹ ਥੋੜੇ ਓਲਦ ਐਜ ਹੈਗੇ ਨੇ ਤੇ ਉਹਨਾਂ ਨੇ ਨਾ ਉਹਨਾਂ ਨੂੰ ਫੋਨ ਆਇਆ ਕਹਿੰਦੇ ਤੁਹਾਡਾ ਨਾ ਕੋਰੀਅਰ ਆਇਆ ਹੈ। ਉਹਨਾਂ ਨੇ ਆਪਣਾ ਹਾਊਸ ਨੰਬਰ ਵੀ ਦੱਸਤਾ ਸਾਰਾ ਕੁਛ ਹੋ ਗਿਆ। ਤੇ ਫਿਰ ਨਾ ਉਹ ਕਹਿੰਦੇ ਜੀ ਤੁਸੀਂ ਆਪਣਾ ਨਾ ਸਿਓਰਟੀ ਪਿੰਨ ਦੇ ਦੋ। ਮੈਂ ਸੁਣਦੀ ਵੀ ਸੀ ਮਤਲਬ ਸਿਓਰਟੀ ਪਿਨ। ਉਹਨਾਂ ਨੇ ਤਾਂ ਕੋਲ ਫੋਰਵਰਡ ਕਰਲੀ ਤੇ ਬਸ ਨ ਇੱਕ ਉਹਨਾ ਨੂੰ ਵਟਸਪ ਦਾ ਸਕਿਓਰਟੀ ਪਿੰਨ ਮਿਲ ਜਾਂਦਾ ਤੇ ਉਹਨਾਂ ਦਾ ਤਾਂ ਸਾਰਾ ਕੰਮ ਖ਼ਰਾਬ ਹੋ ਜਾਣਾ ਸੀ। ਹੈ ਉਹ ਬਿਜਨਸਮੈਨ ਹੀ ਨੇ। ਤੇ ਐਵੇਂ ਜੇ ਬੰਦਾ ਕਹਿੰਦਾ ਨਾ ਚਲੋ ਮੈਂ ਆਪਣਾ ਕੰਮ ਕਰਦਾ ਬਿਜੀ ਹਾਂ ਮੈਂ ਸਮਾਨ ਮੰਗਵਾ ਲਾਂ ਤੇ ਉਹ ਥੇ ਸਕੇਮ ਹੋਣ ਲੱਗਾ ਸੀ, ਕਹਿੰਦਾ ਸੀ ਇੰਤਜ਼ਾਰ ਕਰ ਉਹਨਾ ਨੇ ਆਪਣਾ ਹਾਊਸ ਨੰਬਰ ਦੱਸਤਾ ਕਹਿੰਦੇ ਤੁਹਾਡੇ ਘਰ ਦੇ ਬਾਹਰ ਹੀ ਖੜੇ ਆ।
ਓਹ ਹੋ।
ਸਕੈਮਸ ਦੇਖੋ ਹੋ ਹੀ ਰਹੇ ਨੇ ਹੁਣ ਜਿਵੇਂ ਅਸੀਂ ਕੋਈ ਚੀਜ਼ ਰਿਟਰਨ ਪਾਣੀ ਹੁੰਦੀ ਹੈ ਤੇ ਉਹਦਾ ਰਿਫੰਡ ਇਸ਼ੂਜ ਵੀ ਬਹੁਤ ਆਉਂਦੇ ਨੇ।
ਹਾਂਜੀ ਫਿਰ ਮੈਂ ਉਹਨਾਂ ਨੂੰ ਵੇਖਿਆ ਮੈਂ ਹਾਂਜੀ।
ਰਿਫੰਡ ਆਉਣ ਚ ਵੀ ਐਂਡ ਕੀ ਪਤਾ ਨਾ ਵੀ ਆਏ ਕਿਉਂਕਿ ਮੈਂ ਦੇਖੀ ਕਾਫੀਆਂ ਨਾਲ ਮੇਰੇ ਨਾਲ ਹੋਇਆ ਨਹੀਂ ਹੈ। ਏਦਾਂ ਬਟ ਮੈਂ ਦੇਖਿਆ ਹੈ ਕਿ ਰਿਫੰਡ ਵਿੱਚ ਵੀ ਬਹੁਤ ਪ੍ਰੋਬਲਮ ਰਹਿੰਦੀ ਹੈ। ਕਿਸੇ ਦਾ ਵਿਚ ਅਟਕ ਜਾਂਦਾ ਹੈ ਹਨਾ। ਨਹੀਂ ਆ ਪਾਉਂਦਾ ਹੈ ਔਰ ਫਿਰ ਸ਼ੋਅ ਹਾਂ
ਨੀ ਕਰਦੀ ਮੈਂ ਨਾ ਜਿਹੜੀ ਅਦਰੋ ਗਰੋਸਰੀ ਵਗੈਰਾ ਦੀ ਹੈਗੀ ਹੈ ਨਾ ਫੂਡ ਦੀ ਐਪ ਹੈਗੀ ਨੇ ਮੇ ਇਹ ਥੋੜ੍ਹਾ ਮੈਨੂੰ ਸਹੀ ਲੱਗਦਾ ਹੈ। ਕਿ ਤੁਹਾਡਾ ਕੁਛ ਗ਼ਲਤ ਆ ਗਿਆ ਨਾ ਉਹ ਸਮਾਨ ਵਗੈਰਾ ਵੀ ਆਉਂਦੀ ਹੈ ਤੇ ਮੈਂ ਉਹਦੇ ਤੇ ਹੀ ਆਪਣਾ ਫੰਡ ਪਾ ਦਿੰਦੀ ਆ ਰੀਪਲੇਸਮੈਂਟ ਦਾ ਪਾ ਦਿੰਦੀ ਆ ਨਾ ਤੇ ਨਾਲ ਹੀ ਸੁਣਵਾਈ ਐ। ਵਿਦ ਫੋਟੋ।
ਹਾਂ ਉਹ ਤੇ ਫਿਰ ਸਾਡੇ ਲੋਕਲ ਈ ਹੋ ਗਏ ਨੇ ਨਾ। ਉਹ ਤੇ ਫਿਰ ਸਾਡੇ ਘਰ ਦੇ ਕੋਲ ਹੀ ਹੁੰਦੇ ਨੇ। ਤੇ ਉਹ ਅਸੀਂ ਕੁਛ ਵੀ ਐਕਸ਼ਨ ਹਾਂ ਬੈਨੀਫਿਟ ਤਾਂ ਹੈ ਦੇਖੋ। ਉਹ ਅ ਕੁਛ ਈ ਸੈਕਿੰਡ ਚ ਕੁਛ ਹੀ ਮਿੰਨਟ ਚੱਲ ਆ ਜਾਂਦੇ ਨੇ ਮੇਰਾ ਤੇ ਉਸ ਦਿਨ ਅ ਨਾਲ ਈ ਮੈਂ ਔਡਰ ਕੀਤਾ ਸੀ ਕੁਝ ਗਰੋਸਰੀ ਮੈਂ ਔਡਰ ਕੀਤੀ ਸੀ। ਤੇ ਨਾਲ ਈ ਆ ਗਿਆ ਸੀ ਦੋ ਤਿੰਨ ਮਿੰਟਾਂ ਵਿਚ ਹੀ।
ਹਾਂਜੀ ਮੇਰੇ ਲਈ ਫਿਫਟੀਨ ਮਿਨਟਸ ਲੱਗਦੇ ਐ। ਤੇ ਜੋ ਸਮਾਨ ਚਾਹੀਦਾ ਹੁੰਦਾ ਰਾਤੀ ਬਾਰਾਂ ਵਜੇ ਤੇ ਉਹ ਆ ਜਾਂਦਾ ਐ। ਜਿਹੜੇ ਦੂਸਰੇ ਐਪਸ ਹੈਗੀਆਂ ਨੇ ਨਾ ਕੱਪੜੇ ਵਗੈਰਾ ਦੀਆਂ ਹੋਰ ਸਮਾਨ ਦੀਆਂ ਉਹਨਾਂ ਚ ਥੋੜਾ ਇਸ਼ੂ ਹੈਗਾ ਤੇ ਸਕੈਮ ਦਾ ਡਰ ਵੀ ਐ।
ਅੱਛਾ ਸਾਡੇ ਤੇ ਸਮੋਸੇ ਵਗੈਰਾ ਵੀ ਮੰਗਵਾਨੇ ਹੋਨ ਨਾ ਤੇ ਉਹ ਵੀ ਦੋ ਤਿੰਨ ਮਿੰਟਾਂ ਚ ਆ ਜਾਂਦੇ ਨੇ ਜਿਵੇਂ ਹੁੰਦੇ ਨਾ ਗੈਸਟ ਆਉਂਦੇ ਨੇ ਅਹ ਬਹੁਤ ਜਲਦੀ ਅਹ, ਜਲਦੀ ਜਲਦੀ ਚ ਹਾਂ ਇ ਉਹੀ ਨਾ ਇਹਨੇ ਨੀ ਦੇਰ ਚ ਤੇ ਚਾਹ ਵੀ ਨੀ ਬਣਦੀ ਜਿੰਨੀ ਦੇ ਸਮੋਸੇ ਆ ਜਾਂਦੇ ਨੇ। ਕੁਛ ਹੁੰਦੇ ਨੇ ਨਾ ਕਿ ਕਹਿੰਦੇ ਨੇ ਕਿ ਨਹੀਂ ਨਹੀਂ ਕੁਛ ਨੀ ਖਾਣਾ ਟਾਈਮ ਲੱਗ ਜਾਏਗਾ। ਤੇ ਉਹਨਾਂ ਵਾਸਤੇ ਬਿਲਕੁਲ ਠੀਕ ਹੈਗਾ।
ਹਾਂਜੀ ਮੇਰਾ ਵੀ ਇਹ ਸਿਸਟਮ ਹੈ। ਸਮਾਨ ਕੁਛ ਮੰਗਵਾਉਣਾ ਨਾ ਗੈਸਟ ਆ ਪੰਜ ਛੇ ਉਹ ਕਹਿੰਦੇ ਸਾਡੇ ਕੋਲ ਟਾਈਮ ਨੀ ਹੈ ਮੈਂ ਕਿਹਾ। ਕੋਈ ਨੀ ਬਸ ਚਾਹ ਪਿਆਵਾਂਗੇ ਤੁਹਾਨੂੰ ਅਸੀਂ ਚਾਹ ਰੱਖਦੇ ਨਾਲੇ ਸਮਾਨ ਆ ਜਾਂਦਾ ਚਾਹ ਬੰਦੇ।
ਉਹੀ ਨਾ ਇਹ ਫਾਇਦੇ। ਤੇ ਹੈਗੇ ਨੇ ਦੇਖੋ, ਹਾਂ ਜਿਹੜੀ ਚੀਜ਼ ਫਾਇਦੇ ਹੁੰਦੇ ਨੇ ਦੇਖ ਖੋ ਨੁਕਸਾਨ ਵੀ ਤੇ ਹੁੰਦੇ ਈ ਨੇ ਅਸੀਂ ਹੁਨ ਓਨਲਾਈਨ ਚੀਜ਼ਾਂ ਮੰਗਾਂ ਆਂ ਕੱਪੜੇ ਵਗੈਰਾ ਸਾਡਾ ਟਾਈਮ ਕਿੰਨਾ ਬੱਚਦਾ ਐ।
ਬੱਚੇ ਤੇ ਹੈਗਾ ਵੀ ਕਿੰਨਾ ਕੁ ਡਰ ਰਹਿੰਦਾ ਐ। ਇੱਕ ਜਿਹੜਾ ਸੀ ਓ ਡੀ ਐ, ਓਨਲਾਨ ਡਿਲੀਵਰੀ ਐ, ਇਨਾ ਚ ਡਰ ਲੱਗਦਾਏ।
ਮੇਨਾਲ ਮੇਨਾਲ ਤੇ ਸਕੈਮ ਹੋ ਗਿਆ ਇੱਕ ਐਪ ਇਹ ਓਰ ਇਹਦੇ ਚ ਆਪਾ ਰਿੰਗਸ ਵਗੈਰਾ ਵੀ ਵੱਖਦੇ ਆਂ।
ਅੱਛਾ।
ਔਰ ਇਨਾ ਜੀਨਸ ਟੋਪ ਸੀ ਤੇ ਉਹ ਬਹੁਤ ਹੀ ਜਿਆਦਾ ਪਿਆਰਾ ਤੇ ਉਹ ਅ ਥਾਉਜ਼ਨਟ ਰੁਪਏੇ ਸੀ, ਮੈਂ ਕਿਹਾ ਇੰਨਾ ਪਿਆਰਾ ਥਾਉਜ਼ਨਟ ਰੁਪਿਸ ਇਚ ਮੈਂ ਕ ਘਰ ਵੀ ਆ ਜਾਨਾ ਏ। ਸਮਰ ਦਾ, ਵਿੰਟਰ ਦਾ ਸੀ ਉਹ ਮੈਂ ਮੰਗਵਾ ਲਿਆ ਕਹਿੰਦੇ ਜੀ ਤੁਸੀਂ ਔਨਲਾਈਨ ਕਰੋ ਸੀ ਓ ਡੀ ਨੀ ਐ ਸਾਨੂੰ ਡਰ ਲੱਗਦਾਏ ਕਿ ਸਾਡਾ ਕੋਈ ਐਵੇਂ ਪੈਸੇ ਪੂਸੇ ਮਾਰ ਨਾ ਲਵੇ, ਮੈਂ ਕਿਹਾ ਅੱਛਾ, ਮੈਂ ਕਰਦੇ ਔਨਲਾਈਨ ਏਕ ਟਸਟ ਉਹ ਨੇ ਮੈਨੂੰ ਫੋਟੋਸ ਵਗੈਰਾ ਭੇਜਿਆ ਤੇ ਉਹ ਤੇ ਮੈਂ ਦੇਖਿਆ ਮੈਸ ਇਸ ਤਰਾਂ ਉਹਨਾਂ ਤੇ ਮੈਨੂੰ ਹੀ ਬਲੋਕ ਮਾਰਤਾ।
ਉਹ ਹੋੋ, ਉਹ ਹੋ ਤੁਹਾਨੂੰ ਤੇ ਨੇ ਪਰ ਇਹ ਜਿਵੇਂ ਹੁੰਦੇ ਨੇ ਨਾ ਅੱਜ ਕੱਲ ਔਨਲਾਈਨ ਪੇਜਿਸ ਬਹੁਤ ਚੱਲ
ਹਾਂਜੀ।
ਹੈਨਾ ਇਹਨਾਂ ਤੇ ਵੀ ਇਹਨਾਂ ਤੇ ਵਿਸ਼ਵਾ ਸ, ਇਹਨਾਂ ਤੇ ਵਿਸ਼ਵਾਸ ਨਹੀ ਹੋ ਪਾਂਦਾ ਏ, ਜੋ ਔਨਲਾਈਨ ਪੇਜਿਸ ਨੇ ਮੈਂ ਉਥੋਂ ਨੀ ਪਰਚੇਸ ਕਰਦੀ ਕੁਛ ਵੀ ਮੈਂ ਜਿਵੇਂ ਮੇਰੀ ਦੋ ਤਿੰਨ ਐਪ ਸਹੀ ਏ ਮੈਂ ਉਹਨਾਂ ਤੋਂ ਹੀ ਮੰਗਵਾਨੀ ਆਂ ਔਰ ਮੈਨੂੰ ਕਦੀ ਵੀ ਅ ਡਿਸੇਪੋਇੰਟਮੈਂਟ ਨਹੀਂ ਹੋਈ ਐ ਕਿਸੇ ਵੀ ਚੀਜ਼ ਨੂੰ ਲੈ ਕੇ ਨਾ, ਮੈਨੂੰ ਫਾਇਦਾ ਹੀ ਹੋਇਆ ਏ। ਹੁਨ ਮੇਰੇ ਕੋਲ, ਹਾਂ ਬਿਲਕੁਲ, ਹਾਂ ਮੇਰਾ ਉਥੇ ਟਾਈਮ ਬਹੁਤ ਬਚ ਜਾਂਨ ਨਾਲੇ ਨਾ ਅ ਪ੍ਰਾਈਜ਼ ਇਚ ਈ ਬੋਹਤ ਠੀਕ ਠਾਕ ਮੈਨੂੰ ਅ ਕੁਪਨਸ ਵੀ ਮਿਲ ਜਾਂਦੇ ਨੇ ਟਾਇਮ ਟੂ ਟਾਇਮ ਜਿਵੇਂ ਮੈਂ ਮੰਗਵਾਦੀ ਰਹਿੰਦੀ ਆ ਨਾ ਤੇ ਮੈਨੂੰ ਕੂਪਨਸ ਵੀ ਮਿਲਦੇ ਰਹਿੰਦੇ ਨੇ ਉਹ ਡਿਸ ਆਂਟ ਵੀ ਮਿਲ ਜਾਂਦਾ ਐ ਮੈਨੂੰ ਤੇ ਮੈਨੂੰ ਔਨਲਾਈਨ ਜ਼ਿਆਦਾ ਬੈਟਰ ਲੱਗ ਦਾਏ ਓਰ ਮੇਨ ਚੀਜ਼ ਐ ਕਿ ਟਾਈਮ ਬਹੁਤ ਸੇਵ ਹੁੰਨ
ਹਾਂਜੀ। ਮੈਂ ਨਾ ਫੂਲ ਮੰਗਵਾਇਆ ਸੀ ਕੋਈ, ਤੇ ਉਹ ਮੇਰਾ ਨਾ ਸੇਵਨ ਏਈਟ ਹੰਡਰਡ ਦਾ ਆਇਆ ਸੀ। ਹੋ ਤੇ ਉਹਨਾਂ? ਪਤਾ ਨਈ, ਕਿੰਨੇ ਫਿਫਟੀ ਪਰਸੈਂਟ ਮੇਰੇ ਕੋਲ ਕੁੱਪਨ ਸੀ। ਉਹ ਮੈ ਕੋ ਗਲਤੀ, ਨਾ ਕੁੱਪਨ ਅਪਲਾਈ ਹੋ ਗਿਆ। ਹੋਰ, ਉਹ ਮੇਰਾ ਸਮਾਨ ਨਾ, ਤਿੰਨ ਸੌ ਰੁਪਏ ਚ ਆਇਆ।
ਆੋ ਹਾਂ ਹ ਹ ਹ ਹਾਂ
ਪਰ, ਨਾ ਮੇਰੀ ਇੱਕ ਫਰੈਂਡ ਹੈਗੀ ਹੈ, ਉਹ ਤੇ ਪਤਾ ਕੀ ਕਰਦੀ ਹੈ ਉਹ ਮੈਨੂੰ ਕਹਿ ਗ ਕ ਗਈ ਕਿ ਤੁਸੀਂ ਕਰਦੋ ਮੇਰਾ ਔਡ ਵਹ, ਮੇਰਾ ਤੇ ਨਾ ਯੂ ਪੀ ਆਈ ਵਗੈਰਾ ਸਾਰਾ ਕਨੈਕਟ, ਮੈਨੂੰ ਡਰ ਲੱਗਦਾ ਹੈ।
ਹਾਂ।
ਕੋਲੋਂ ਕਰਵਾਂਦੀ ਮੈ ਕਿਹਾ ਜੀ ਸਕੈਮ ਹੋਨਾਂ ਹੋਏਗਾ ਮੇ
ਤੁਹਾਡੇ ਨਾਲ ਹੋਏਗਾ, ਕੋਈ ਨਾ ਆਪਣਾ ਈ ਈ ਫਾਇਦਾ ਵੇਖਦੇ ਨੇ।
ਔਨਲਾਈਨ ਦੇ ਐਵੇ ਕਿ ਸੁੱਖ ਵੀ ਐ ਤੇ
ਬਿਲਕੁਲ ਹੋ ਹੋਤ ਹਾਂ ਉਹ ਤੇ ਹੈ ਈ ਐ ਜਿਹ ਫਾਇਦੇ ਨੇ ਤੇ ਨੁਕਸਾਨ ਵੀ ਹੈਗੇ ਪਰ ਹਾਂ ਐਸੀ ਗੱਲ ਨਹੀਂ ਹੈਗੀ ਤੁਸੀਂ ਟਰਸਏਬਲ ਵਾਲੀ ਐਪਸ ਤੋਂ ਮੰਗਵਾਓਗੇ ਤੇ ਐ ਐਸੀ ਕੋਈ ਗੱਲ ਨੀ ਹੁੰਦੀ ਅ ਆਪਣਾ ਰਿਟਰਨ ਵੀ ਬਹੁਤ ਇਜ਼ਲੀ ਹੋ ਜਾਂਦਾ ਹੈ, ਰਿਫੰਡ ਵੀ ਮਿਲ ਜਾਂਦਾ ਹੈ, ਫਿਰ ਅਸੀਂ ਅੱਛਾ। ਹਾਂ, ਸਾਨੂੰ ਸ਼ਿਪਿੰਗ ਚਾਰਜਿਸ, ਵੀ ਨਹੀਂ ਦੇਣੇ ਪੈਂਦੇ, ਇੱਕ ਅਮਾਊਂਟ ਤੋਂ ਉੱਪਰ ਹੈ ਨਾ। ਹੁਣ, ਜਿਵੇ ਅਸੀਂ ਮਗਵਾਣੇ, ਹਾਂ ਵੈਸੇ ਤੇ ਮਹਿੰਗੀ ਚੀਜ਼ਾਂ, ਹੀ ਹੁੰਦੀਆਂ ਜਿਵੇਂ, ਅਸੀਂ ਕੱਪੜੇ ਵਗ਼ੈਰਾ ਮੰਗਵਾਉਂਦੇ ਆ ਮਹਿੰਗੇ ਤਾਂ ਹੋ ਹੀ ਜਾਂਦੇ ਨੇ, ਤੇ ਫਿਰ ਸ਼ਿਪਿੰਗ ਚਾਰਜਿਜ, ਵੀ ਨਹੀਂ ਲੱਗਦੇ।
ਹਾਂਜੀ--ਹਾਂਜੀ ਤੇ ਹੈ ਉਹੀ ਹਿਸਾਬ ਦੇ ਨਾਲ ਗਰੋਸਰੀ ਮੰਗਵਾਉਂਦੇ ਹਾਂ ਤੁਸੀਂ ਟੂ ਥੋਜੇਂਟ ਟੂ ਹੰਡਰਡ ਤੋਂ, ਉੱਪਰ ਮੰਗਵਾ ਲੀਏ ਨਾ, ਸਾਨੂੰ ਡਿਲੀਵਰੀ ਚਾਰਜਿਜ ਨੀ ਦੇਣੇ।
ਹਾਂ, ਉਹੀ ਨਾ ਫਿਰ ਉਹਦੇ ਵਿੱਚ ਹਾਂ, ਹੁਣ ਜਿਵੇਂ ਪਰ ਉਹਦੇ ਵਿੱਚ ਏਦਾਂ ਹੈ, ਕਿ ਹੁਣ ਜਿਵੇਂ ਅਸੀਂ ਮਗਵਾਉਣੀ ਏ, ਮੰਨ ਲਓ ਅਸੀਂ ਹੰਡਰਡ ਰੁਪਿਜ। ਚੀਜ਼ ਮੰਗਵਾਣੀ ਏ? ਤੇ ਹੁਣ ਸਾਨੂੰ ਫਿਰ ਸ਼ਿਪਿੰਗ ਚਾਰਜਿਜ ਦੇਣੇ ਪੈਣਗੇ, ਫਿਰ ਸਾਨੂੰ ਹੋਰ ਕਿ ਫਾਲਤੂ ਦੀ ਚੀਜ਼ਾਂ ਹਾਂ, ਫਾਲਤੂ ਦੀ ਚੀਜ਼ਾਂ ਵੀ ਸਾਨੂੰ ਐਡ ਓਣ ਕਰਨੀ ਪੈਂਦੀਆਂ। ਫਿਰ ਹਾਂ।
ਪਰ ਮੈਂ ਨਾ, ਇੱਕ ਚੀਜ਼ ਵੇਖੀ ਏ?
ਹਾਂ ਕੀ?
ਓਨਲਾਈਨ, ਸਮਾਨ ਮੰਗਵਾਓਗੇ ਨਾ, ਤੁਸੀਂ ਲਿਮਿਟ ਦਾ ਮੰਗਵਾਓਗੇ, ਜ ਤੁਸੀਂ ਮਾਰ ਫਿਰ ਜਾਓਗੇ ਨਾ, ਤੁਸੀਂ ਦਸ ਚੀਜ਼ਾਂ ਲੈ ਕੇ ਆਓਗੇ। ਸ਼ਾਪ, ਪੈਂਦੀ ਹੈ ਵੇਖੋਗੇ, ਅੱਛਾ ਲੱਗ ਰਿਹਾ, ਇੱਕ ਹੱਥ ਚ ਚੀਜ਼ ਹੁੰਦੀ ਹੈ ਨਾ। ਬੰਦਾ, ਦਸ ਚੀਜ਼ਾਂ ਹੋਰ ਖਰੀਦ ਦਿੰਦਾ?
ਸਾਡੇ ਸਾਹਮਣੇ ਸਭ ਕੁੱਛ ਪਿਆ ਹੁੰਦਾ, ਸਾਨੂੰ ਫਿਰ ਹੁੰਦਾ, ਕਿ ਚੱਲ ਇਹ ਵੀ ਲੈ ਲਈਏ, ਤੇ ਇਹ ਵੀ ਲੈ ਲਈਏ
ਹਾਂਜੀ ਹਾਂਜੀ।
ਹੂ, ਹੋਤੇ ਹੈ ਈ ਅ? ਚਲੋ ਫੇਰ ਹਾਂ, ਘਰ ਲਾਉਣਾ ਚੱਕਰ, ਤੁਸੀਂ ਬਹੁਤ ਚਿਰ ਹੋ ਗਿਆ ਘਰ
ਹਾਂਜੀ--ਹਾਂਜੀ ਕੋਈ ਨਹੀਂ
ਓ ਹੂ, ਚਲੋ ਜੀ ਠੀਕ ਹੈ ਫਿਰ ਓਕੇ, ਸਤਿ ਸ੍ਰੀ ਅਕਾਲ।